ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਠੀਕ ਹੋ।
ਹਾਂਜੀ, ਵਧੀਆ ਹੋਰ ਤੁਸੀਂ ਸੁਣਾਓ।
ਠੀਕ ਹਾਂ ਹੋਰ ਸੁਣਾਓ ਨਵੀਂ-ਤਾਜ਼ਾ ਖ਼ਬਰ।
ਹੋਰ ਮਹਿੰਗਾਈ ਕਿੰਨੀ ਵੱਧ ਗਈ, ਸਕੂਲਾਂ ਦੀ।
ਜਿਆਦਾ ਹੀ ਫੀਸ ਵੱਧ ਗਈ ਏ ਸਕੂਲਾਂ ਦੀ ਤੇ।
ਕੋਲਜ ਕੋਲੇਜ ਦੇ ਸਾਹਮਣੇ ਨਾ ਦੂਜਾ ਕੋਲੇਜ ਹੈਗਾ, ਉਦੀ ਫੀਸ ਹੈਗੀ ਏ ਦੋ ਕਰੋੜ ਐਡਮਿਸ਼ਨ।
ਜ਼ਿਆਦਾ ਹੀ ਹੈਗੀ ਏ। ਸਾਡੇ ਸਕੂਲ ਦੀ ਹੈਗੀ ਉਹ ਨਾ ਇੱਕ ਲੱਖ ਐਡਮਿਸ਼ਨ ਹੈ ਬਾਕੀ ਤੇਰਾਂ ਸੌ, ਪੰਦਰਾਂ ਸੌ, ਪੰਜ ਹਜ਼ਾਰ ਫੀਸ ਏ।
ਅੱਛਾ, ਪੰਦਰਾਂ ਹਜ਼ਾਰ ਬੜੀ ਮਹਿੰਗਾਈ ਹੈਗੀ। ਬੜੀ ਜਿਆਦਾ ਕੂਲਰ-ਕੂਲਰ ਦੀ ਵੇਖ ਲੋ ਕਿੰਨੀ ਮਹਿੰਗਾਈ ਵੱਧ ਵੇ ਕੀ ਏ?
ਉਦੇ ਤੋਂ ਜ਼ਿਆਦਾ ਹੀ ਮੰਗਾਈ ਏ
ਹਾਂਜੀ, ਬੜੀ ਜ਼ਿਆਦਾ ਵੱਧ ਗੀ ਏ, ਹੋਰ ਦੱਸੋ ਕਿੱਥੇ? ਜੋਬ ਕਰਦੇ ਪਏੳ-ਜੋਬ ਕਰਦੇ ਪਏਓ ਜਾ ਪੜ੍ਹਾਈ।
ਹਲੇੇ ਤੇ ਪੜ੍ਹਾਈ ਕਰਦਾ ਮੈਂ ਦੁਬਈ ਏ ਜਾ ਕੇ।
ਕੇੜੇ ਮਤਲਬ ਬਾਰਵੀ ਚ ਹੈਗੇ ਓ ਯਾ ਕੋਲੇਜ?
ਕੋਲੇਜ ਕੋਲੇਜ ਇਚ ਲਾਸਟ ਈਅਰ ਹੈਗਾ ਵੇ। ਉਸ ਤੋ ਬਾਦ ਬੈਂਕ ਚ ਯਾ ਵੇਖਾ ਗਾ ਕੋਈ।
ਹ ਅਪ ਅੱਛਾ ਅੱਛਾ ਕੋਈ ਨੀ ਵਧੀਆ ਹੈਗਾ ਐ ਦੋ ਵਕਤ ਦੀ ਰੋਟੀ ਤੇ ਖਾਨੀ ਹੁੰਦੀ ਏ।
ਓਇ ਤੇ ਰੋਟੀ
ਅਗਰ ਰੋਟੀ ਨੀ ਖਾਵਾਗੇ ਤੇ ਫੇਰ ਜਿੰਦਾ ਕਿਵੇ ਰਵਾਂਗੇ?
ਹਾਂ ਓਇ ਗੱਲ ਏ ਨਾ ਫੇਰ।
ਹਾਂਜੀ। ਓਰ ਦੱਸੋ ਮੈਂਨਗਾਈ ਫਰੂਟ ਦੀ ਵੇਖੋ ਕਿੰਨੀ ਵੱਧ ਗੀ ਏ। ਹਨਾ ਫਰੂਟ ਦੀ ਮੈਂਗਾਈ ਕਿੰਨੀ ਵੱਧਗੀ ਐ ਨਾ।
ਹਾਂਜੀ ਕਮੇਟੀ ਕਮੁਟੀ ਪਾਈ ਦੀ ਏ ਯਾ ਕੋਈ ਨਾ?
ਹਾਂਜੀ ਹਾਂਜੀ। ਇੱਕ ਮਤਲਬ ਕਿ ਅਮ ਜੇਵੇ ਲੈਂਦੇ ਆ ਨਾ ਜੇਵੇ। ਕੀ ਕੇਂਦੇ ਆ ਸਬਜੀ ਲੈਨੇ ਆ ਨਾ ਜੇਵੇ ਪੂਰੇ ਘਾਰ ਅਸਤੇ। ਓਵੀ ਵੀ ਹਜਾਰ ਰੁਪੇ ਦੀ ਸਬਜੀ ਮਿਲਦੀ ਏ।
ਹਾਂਜੀ ਹਾਂਜੀ ਜਾਦਾ ਈ ਏ
ਹਾਂਜੀ ਬੜੀ ਮੈਂਗਾਈ ਵੱਧ ਗਈ ਏ ਏਸੀ ਦੀ ਵੇਖ ਲੋ ਕ ਕਿੰਨੀ ਮੈਂਗਾਈ ਵੱਧ ਗੀ ਏ ਬਿਜਲੀ ਦਾ
ਏਸੀ ਤੇ ਸੱਤਰ ਸੱਤਰ ਚਾਰ ਰੁਪੇ ਦੇ ਹੈਗੇ ਨੇ।
ਹਾਂਜੀ ਹਾਂਜੀ ਤੁਆਨੂੰ ਤਬਲਾ ਆਂਦਾ ਵਜਾਨਾ?
ਕੇਸੀ ਹਾਂਜੀ।
ਅ
ਹਾਂਜੀ ਆਂਦਾ ਵੇ ਗੁਰਦੁਆਰੇ ਜਾਂਦੇ ਆ ਵਜਵਾਨ।
ਅੱਛਾ ਅੱਛਾ ਮੈਨੂੰ ਗੁਰਦੁਆ
ਹਾਂਜੀ ਮੈਂ ਵੀ ਆਨਾ ਵਾ ਕੇੜੇ ਗੁਰਦੁਆਰੇ ਆਂਦੇ ਓ?
ਆਪਾ ਜਾਂਨੇ ਆ ਬਸ ਗੁਰਦੁਆਰੇ ਜਾਂਨੇ ਆ ਮਨੂੰ ਨਾਮ ਨੀ ਪਤਾ।
ਅੱਛਾ ਆਣਾ ਕਦੀ। ਘਾਰ ਲਗਾਣਾ ਚੱਕਰ ਖੁਆਵਾਂਗੇ ਤੁਆਨੂੰ ਰੋਟੀ ਪਾਣੀ।
ਚੁੜੀਆ ਦੇਖਨ ਗਏ ਓ ਫੇਰ?
ਮੈਂ ਤੇ ਛੁੱਟੀਆਂ ਵਿੱਚ ਐਥੇ ਹਰਦੁਆਰ। ਰਿਸ਼ੀਕੇਸ਼ ਹਰਦੁਆਰ।
ਸ ਗਏ ਓ ਕਦੀ ਗਏ ਓ ਅੰਮ੍ਰਿਤਸਰ?
ਰਿਸ਼ ਹਾਂਜੀ।
ਅੱਛਾ ਗੋਲਡਨ
ਸਾਡੇ ਐਥੇ ਤੇ ਠੰਡ ਈ ਬੜੀ ਏ ਬਰਫ਼ ਪੈਂਦੀ ਪੀ।
ਓਥੇ ਕਿੰਨਾ ਸੋਨਾ ਬਨਆ ਹੋਆ ਏ ਨਾ ਗੋਲਡਨ ਟੈਂਪਲ ਓਰ ਵੱਡਾ ਵੀ। ਕਿੰਨਾ ਹੈਗਾ ਐ?
ਹਾਂਜੀ ਹਾਂਜੀ।
ਸੋਨਾ ਕਿੰਨਾ ਲੱਗਆ ਹੋਆ ਸੋਨਾ ਕਿੰਨਾ ਮੈਂਗਾ ਹੋਏਗਾ ਨਾ।
ਬੜਾ ਈ ਜਾਦਾ ਐ ਸੋਨੇ ਨੇ ਵੀ ਸੋਨੇ ਨੇ ਵੀ ਹੱਦ ਚੱਕੀ ਦੀ ਏ।
ਹੋਰ ਦੱਸੋ ਹੁਨੇ ਬਾਰਿਸ਼ ਆਈ ਸੀ ਜੇਵੇ ਲੱਗਆ ਸੀ ਅੰਧੇਰੀ ਤੂਫਾਨ ਆਏਗਾ ਹੁਨ ਵੇਖੋ ਧੂਪ ਨਿਕਲ ਗਆ ਗੁੰਮਾ ਹੋ ਗਆ।
ਹਾਂਜੀ ਤੇ ਪੈਲੇ ਆਪਾ ਸੋਚਆ ਮੀ ਆਣਾ ਵੇ ਹੁਣ ਆਆ ਕੋਈ ਨੀ ਹੈ।
ਹਾਂਜੀ ਬੂੰਦਾ ਬਾਂਦੀ ਆਈਏ ਫੇਰ ਰੋਕ ਗਈਏ, ਧੁੱਪ ਨਿਕਲ ਗਈਏ ਨਾ ਹੁਣ।
ਸਾਰਿਆਂ
ਹਾਂਜੀ -ਹਾਂਜੀ! ਹਾਂਜੀ- ਹਾਂਜੀ ਸਾਡੇ ਘਰ ਨਾ ਇੱਕ ਬੱਚਾ ਆਉਂਦਾ ਹਾਂਜੀ ਉਹ ਨਾ ਉਹਦਾ ਨਾ ਦੁੱਧ ਪਿਆ ਹੋਇਆ ਸੀ ਥੱਲੇ ਨਾ ਓਹੋ। ਉਹਦੇ ਉੱਤੇ ਪੈਰ ਰੱਖ ਪਟ ਜਲ ਗਿਆ ਓਹਦਾ। ਹਾਂਜੀ ਫੇਰ ਉਹਨੂੰ ਡਾਕਟਰ ਦੇ ਕੋਲ ਲੈ ਕੇ ਗਏ ਸੀ। ਫਿਰ ਕਿਿ ਰ ਥੋੜੀ
ਅੱਛਾ।
ਹਾਂ ਮੈਂ ਗਈ ਸੀ।
ਹਾਂਜੀ -ਹਾਂਜੀ ਇ ਮੌਸਮ ਦਾ ਕੁਛ ਹਾਂਜੀ। ਹੋਰ ਤੁਹਾਡੇ ਉੱਥੇ ਮੌਸਮ ਕਿਵੇਂ ਵੇ?
ਮੌਸਮ ਕਿਵੇਂ ਉਹਦਾ?
ਤਾਂ ਸਾਡੇ ਐਥੇ ਤਾਂ ਠੰਢ ਹੋਈ ਦੀਏ, ਸਵੈਟਰ ਪਾਉਣ ਦੇ ਜੋਗੇ ਪੈਂਦੇ ਪਏ ਨੇ।
ਹਾਂਜੀ ਐਥੇ ਤਾਂ ਬੜੀ ਗਰਮੀ ਹੋਏ ਪਈ ਏ।
ਸਾਡੇ ਐਥੇ ਤਾਂ ਠੰਡ- ਠੰਢ- ਠੰਢ ਬਰਫ਼ ਹੀ ਇੰਨੀ ਪੈਂਦੀ ਪਈਏ। ਨਾਸ਼ਤੇ ਵਿੱਚ ਬਣਾਏ ਸੀ ਪੂੜੀਆਂ ਛੋਲੇ।
ਅੱ ਅੱਛਾ ਆਪਾ ਖਾਇਆ ਸੀ ਸ਼ਾਹੀ ਪਨੀਰ ਬਣਾਇਆ ਸੀ ਆਪਾਂ।
ਪੰਜਾਬ ਇਚ ਲਸੀ ਆਮ ਹੀ ਹੈਗਾ, ਹਰ ਇੱਕ ਘਰ ਹੁੰਦੀ ਏ।
ਹਾਂਜੀ। ਚ ਕਿਹੜਾ ਮੋੜੇਾ
ਸਾਡੇ ਹੱਥੇ ਤਾਂ ਠੰਢ ਦਾ ਮੌਸਮ ਬਣਿਆ ਵਾਵੇ, ਸਵੈਟਰ ਪਾਉਣ ਦੀ ਨੌਤ ਬਿਤਾਉਂਦੀ ਪਈ ਹੈ।
ਆਪਣੀ -ਆਪਣੀ ਠੰਡ ਸਾਡੇ ਵਾਸਤੇ ਭੇਜ ਦੋ। ਹਮ- ਹਮ!
ਲੈਲੋ ਆ ਜਾਓ, ਹ ਆ ਜਾਓ ਪੰਜਾਬ ਵਿੱਚ।
ਕੋਈ ਨੀ ਆਵਾਂਗੇ, ਚੱਕਰ ਲਾਵਾਂਗੇ, ਤੁਸੀਂ ਲਾਣਾ।
ਅੱਛਾ।
ਹਾਂਜੀ ਹੋਰ ਸੁਣਾਓ? ਬਸ। ਦੁਬਈ ਗਏ ਹੋ ਦੁਬਈ? ਨਹੀਂ ਉਹ ਕਿਆ ਕਹਿਤੇ ਹੈ ਉੇਸੇ ਪਾਕਿਸਤਾਨ।
ਪਾਕਿਸਤਾਨ ਮਰਨਾ ਵ ਜਾ ਕੇ।
ਅੱਛਾ -ਅੱਛਾ! ਹੋਰ ਦੱਸੋ ਚਾਈਨਾ ਗਏ ਸੀ ਚਾਈਨਾ?
ਹਾਂਜੀ।
ਹਾਂਜੀ ਦੱਸੋ ਕਿੰਨੀ ਮਹਿੰਗਾਈ ਵੱਧ ਗਈ ਹੈ ਨਾ, ਉਹਨ ਐਦਗੀਈ।
ਦੁਬਾਈ ਗਏ ਸੀ ਕਦੀ?
ਹਾਂਜੀ ਬੜੀ ਜਿਆਦਾ।
ਦੁਬਈ ਤੇ ਮੈਂ ਛੱਤੀ ਵਾਰ ਹੋ ਆਇਆ ਵਾਂ।
ਹਾਂਜੀ- ਹਾਂਜੀ ਗਰਮੀ ਵੀ ਬੜੀ ਪੈਂਦੀ ਪਈ ਏ, ਤੁਹਾਡੇ ਘਰ ਤੁਹਾਡੇ ਕੋਲ ਕਿਹੜੀ- ਕਿਹੜੀ ਕਲਾ ਹੈਗੀਆਂ ਨੇ। ਹ
ਬੀ ਐਮ ਡਬਲੂ, ਸਕਾਰਬੀਓ।
ਅੱਛਾ -ਅੱਛਾ ਹੋਣੀ ਚਾਹੀਦੀਆ ਨੇ ਕਾਰਾਂ। ਕਿਉਂਕਿ ਨਾ ਫਿਰ ਜਿਵੇਂ ਟ੍ਰੇਨ ਚ ਬੜੀ ਗਰਮੀ ਲੱਗਦੀਏ। ਬਾਸ ਚ ਚ ਬੜੀ ਗਰਮੀ ਲੱਗਦੀ ਏ, ਕਿਉਂਕਿ ਹੈਲੀਕਾਪਟਰ ਦੀ ਤਾਂ ਆਪਾਂ ਕਰਵਾ ਨੀ ਸਕਦੇ ਨਾ ਪੰਜਾਹ ਹਜ਼ਾਰ ਰੁਪਈਏ ਟਿਕਟ ਹੈਗੀ ਏ ਨਾਲੇ ਪਾਸ ਵੋਡ ਵੀ ਅਲੱਗ
ਹਾਂਜੀ- ਹਾਂਜੀ- ਹਾਂਜੀ
ਪਾਸਵਰਡ ਵੀ ਅਲੱਗ- ਅਲੱਗ ਪਾਸਵਰਡ
ਹਾਂਜੀ, ਅਪਨਾ ਘਰ ਆਪਣਾ ਇ ਹੁੰਦਾ ਵੇ।
ਹਾਂਜੀ- ਹਾਂਜੀ
ਹੋਰ
ਦੁਬਈ, ਦੁਬਈ ਚ ਗਏ ਓ ਕਦੀ?
ਹਾਂਜੀ। ਜਿਮ ਗਏ ਓ ਕਦੀ ਜਿਮ? ਅਪਾਂ ਜਾਂਨੇ ਆ ਜਿੰਮ ਅਪਾਂ ਜਾਂਨੇ ਆ ਸ਼ਾਮ ਮੀ ਛੇ ਵਜੇ ਜਾਂਨੇ ਆ ਪੰਜ ਛੇ ਵਜੇ ਕਿਉਂਕਿ ਫਿਟਨੈਸ ਕਰਨੀ ਪੈਂਦੀ ਐ ਨਾ ਹੁਨ। ਹਾਂਜੀ, ਹਾਂ ਕਿਉਂਕਿ ਸਾਡੇ ਦੋਸਤ ਜਾਂਦੇ ਹ ਨਾ। ਉੱਥੇ ਕਿਆ ਕਰਦੇ ਆ ਜਿਵੇ ਜਾਂਦੇ
ਹਾਂਜੀ।
ਚਲੋ ਓਵੀ ਜਾਨਾ ਇ ਪੈਂਦਾ ਕਿਉਂਕਿ ਦੋਸਤ ਕਹਿੰਦੇ ਹੈਗੇ ਨੇ ਕੀ ਤੁਸੀ ਤੂੰ ਵੀ ਚੱਲ, ਤੂੰ ਵੀ ਚੱਲ
ਕਰਨ ਬੋਲ ਬੈਲ ਬੋਲ ਦੀ ਅਕੈਡਮੀ ਜਾਂਦੇ ਓ।
ਕਿੰਨੀ ਅਕੈਡਮੀ ਜਾ
ਹਾਂਜੀ ਮੈਂ ਵੀ ਜਾਨਾ ਅਕੈਡਮੀ
ਹਾਂਜੀ, ਜਾਂਨੇ ਹਾਂ।
ਅਕੈਡਮੀ ਤੇ ਮੈਂ ਵੀ ਜਾਨਾ ਵਾਂ।
ਪਤਾ ਨੀ ਇੱਕ ਅਕੈਡਮੀ ਹੈਗੀ ਏ।
ਅੱਛਾ, ਅੱਛਾ ਕੇੜਾ ਸਪੋਰਟਸ ਪਸੰਦ ਕਰਦੇ ਓ? ਸਪੋਰਟ
ਬੈਡਮਿੰਟਨ।
ਅੱਛਾ, ਬੈਡਮਿੰਟਨ ਅਕੈਡਮੀ ਕੇੜੀ ਜਾਂਦੇ ਓ ਬੈਡਮਿੰਟਨ ਦੀ ਆ ਬੈਟ ਬੋਲ ਦੀ ਕ੍ਰਿਕਟ ਦੀ
ਬੈਟ ਬੋਲ ਦੀ ਓ ਓਹ ਬੈਡਮਿੰਟਨ ਦੀ
ਅੱਛਾ ਅੱਛਾ। ਹੋਰ ਦੱਸੋ ਨਵੀਂ
ਹਾਂਜੀ ਤੁਸੀਂ ਸੁਣਾਓ ਨਵੀ ਤਾਜ਼ੀ ਗੱਲ।
ਜੀ। ਹੈਲੋ।
ਹਾਂਜੀ।
ਹਾਂਜੀ -ਹਾਂਜੀ ਭਾਜੀ ਆਵਾਜ਼ ਆਨਦੀ?
ਸੁਣਾਓ ਹੋਰ ਹਾਂਜੀ- ਹਾਂਜੀ।
ਅ ਹੋਰ ਦੱਸੋ ਤੁਹਾਡੇ ਕੋ ਸਾਡੇ ਕੋਲ ਤਾਂ ਕਾਰਾਂ ਹੈਗੀਆਂ ਨੇ ਪੰਜ ਹੈਗੀਆਂ ਨੇ ਏਸੀ ਕੇੜਾ ਲਾਇਆ ਤੁਸੀਂ?
ਮੇਸ਼ਮੂਸ਼ੀ ਦਾ ਕੋਈ ਹੈਗਾ ਵੀ ਪਤਾ ਨਹੀ
ਏਹ
ਐਵੇਂ ਕੁਛ ਮਿਸ਼ ਐਵੇਂ ਕੁਛ ਨਾਮ ਹੈਗਾ ਪਤਾ ਨੀ
ਅੱਛਾ ਅੱਛਾ ਆਪਾਂ ਲਾਇਆ ਹੋਇਆ ਅਲ ਜੀ ਦਾ।
ਅੱਛਾ ਜੀ।
ਹਾਂਜੀ।
ਕਿੰਨੇ ਏ ਸੀ ਹੈਗੇ ਨੇ
ਐਲ ਜੀ ਦਾ ਵੀ ਬੜਾ ਵਧੀਆ ਹੈਗਾ ਇਨਵੇਰਟਰ ਸਾਡਾ ਖ਼ਰਾਬ ਹੋ ਗਿਆ ਸੀ ਨਾ ਉਹਦੀ ਵੀ ਠੀਕ ਕਰਾਉਣ ਦੀ ਇਨੇ ਪੈਸੇ ਹੈਗੇ ਨੇ ਹੈਗੇ ਨੇ ਪੰਜਾਹ ਹਜ਼ਾਰ ਰੁਪਏ ਦਾ ਠੀਕ ਠੀਕ ਹੈਗੇ ਨੇ ਫਿਟਿੰਗ ਦੇ ਅਲੱਗ ਪੈਸੇ ਲੱਗਦੇ ਨੇ ਹਜ਼ਾਰ ਰੁਪਏ।
ਹਾਂਜੀ ਹਾਂਜੀ ਬੜੀ ਅੱਤ ਚਾਹੀਦੀ ਹੈ ਉਹਨਾ ਨੇ ਤੇ
ਹਾਂਜੀ ਹਾਂਜੀ। ਹੋਰ ਦੱਸੋ ਕਦੀ ਆ ਹੈਲੀਕਾਪਟਰ ਚ ਗਏ ਹੋ ਘੁੰਮਣ
ਛੱਟੀ ਵਾਰ ਗਏ ਤੇ ਆ ਤੁਸੀਂ ਕਦੀ ਕਹਿੰਦੇ ਪ ਹੋ
ਹਾਂਜੀ ਆਪਾਂ ਵੀ ਬੜੀ ਵਾਰ ਗਏ ਹ ਕਿਉਕਿ ਨਾ ਕਿਉਂਕਿ ਨਾ ਉੱਥੇ ਟਿਕਟਾਂ ਬੜੀ ਮਹਿੰਗੀ ਹੈਗੀਆਂ ਨੇ ਪੰਜਾਹ ਪੰਜਾਹ ਸੱਠ ਸੱਠ ਹਜ਼ਾਰ ਰੁਪਏ ਦੀ ਜਿਆਦਾ ਦੂਰ ਜਾਣਾ ਹੋ ਤਾਂ ਹੋਰ ਮਹਿੰ ਹਾਂਜੀ ਬਹੁਤ ਜ਼ਿਆਦਾ ਹੈਗੀਆਂ ਨੇ ਸੱਠ ਸੱਤਰ ਹਜ਼ਾਰ ਰੁਪਏ ਦਾ ਏਸੀ ਔਸੀ ਸੀ ਦੀ ਹੈਗੀ ਏ
ਜ਼ਿਆਦਾ
ਹਾਂਜੀ ਜਿਆਦਾ ਦੂਰ ਘੁੰਮਣ ਜਾਓ ਤਾਂ ਜ਼ਿਆਦਾ ਹੋ ਜਾਂਦੀ
ਲ ਉਥਰ ਦੇ ਬੜੀ ਗਏ ਟਿਕਟ
ਹਾਂਜੀ ਹਾਂਜੀ
ਬੜੀ ਟਿਕਟ ਏ ਸਲੀਪਰ ਦੀ ਵੀ ਹਾਂਜੀ
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ
ਚਲੋ ਠੀਕ
ਸਤਿ ਸ਼੍ਰੀ ਅਕਾਲ ਜੀ